ਹਾਂਜੀ, ਸਤਿ ਸ੍ਰੀ ਅਕਾਲ ਪੈਨ ਜੀ ਸਤਿ ਸ੍ਰੀ ਅਕਾਲ ਜੀ, ਵਧੀਆ ਜੀ ਤੁਸੀਂ ਸੁਣਾਓ।
ਵਧੀਆ- ਵਧੀਆ ਚੜ੍ਹਦੀ ਕਲਾ, ਤੁਸੀਂ ਦੱਸੋ ਅਪਨਾ।
ਵਧੀਆ ਜੀ। ਮੈਂ ਬੈਠੇ ਸੀਗੇ ਅਸੀਂ, ਮੈਂ ਕਿਹਾ ਚਲੋ ਤੁਹਾਡਾ ਕੋਲ ਦੇਖਾਂ। ਕਰਾਂ ਤੁਹਾਨੂੰ।
ਮੈਂ ਵੀ ਅੱਜ ਸਵੇਰੇ ਤੋਂ ਬਿਜ਼ੀ ਸੀ, ਟਾਈਮ ਨਹੀਂ ਸੀ ਲੱਗਿਆ, ਮੈਂ ਚੁਪੇਰਾ ਸਾਹਿਬ ਗਈ ਸੀ ਗੁਰਦੁਆਰੇ
ਅੱਛਾ, ਅੱਜ ਉੱਥੇ ਸੈਟਰਡੇ ਨੂੰ ਹੁੰਦਾ ਵਾ ਚੋਂਪਹਰਾ ਸਾਹਿਬ।
ਹੁਣ ਇੱਥੇ ਸੈਟਰਡੇ ਨੂੰ ਕਰਦੇ, ਪੰਜਾਬ ਚਹ ਐਤਵਾਰ ਨੂੰ ਕਰਦੇ ਨੇ ਸੰਡੇ ਨੂੰ
ਹਾਂ-ਹਾਂ।
ਇੱਥੇ ਤਾਂ ਸੰਡੇ ਅ ਸੈਟਰਡੇ ਕਰਦੇ ਨੇ ਸ਼ਨੀਵਾਰ ਨੂੰ
ਅੱਛਾ-ਅੱਛਾ, ਕੱਲ ਸੰਡੇ ਨੂੰ ਹੁੰਦਾ ਵਾ ਨਾ
ਹਾਂਜੀ, ਹੁਨਦਾ ਤਾਂ ਮੰਡੇ ਨੂੰ ਹੀ ਏ ਪਰ ਇੱਥੇ ਕਰਦੇ ਨੇ ਸੈਟਰਡੇ ਨੂੰ ਨਹੀਂ ਇਦਾ ਸੈਟਰਡੇ ਨੂੰ ਵੀ ਹੋਦਾਂ ਅੰਬਰਸਰ ਵੀ, ਰਾਤ ਨੂੰ ਕਰਦੇ ਨੇ ਪਰ
ਅੱਛਾ।
ਰਾਤ ਨੂੰ ਗਿਆਰਾਂ ਵਜੇ ਸਟਾਰਟ ਹੁੰਦਾ, ਉੱਥੇ ਵੀ ਸ਼ਨੀਵਾਰ ਨੂੰ
ਹੂੰ-ਹੂੰ-ਹੂੰ।
ਮੈਂ ਗਈ ਸੀ ਨਾ, ਮੈਨੂੰ ਪਤਾ ਏ ਨਾ ੳਧਰਲਾ, ਮੈਂ ਦੋ-ਤਿੰਨ ਵਾਰੀ ਜਾ ਕੇ ਆਈ ਉੱਥੇ
ਅੱਛਾ-ਅੱਛਾ-ਅੱਛਾ ਵਧੀਆ, ਹਮੇਸ਼ਾ ਜਾਂਦੇ ਹੋ?
ਮੈਂ ਮਤਲਬ, ਅੰਬਰਸ ਅੱਛੀ ਐ। ਅੰਬਰਸਰ ਤਾਂ ਨਹੀਂ ਜਾਂਦੀ ਆ ਮੈਂ ਡੇਲੀ ਅਹ, ਜਿੱਦਾਂ ਇੱਕ ਵਾਰੀ ਗਈ ਸੀ ਮੈਂ ਫੇਰ ਮੈਂ ਇੱਥੇ ਮਤਲਬ ਨੇੜੇ ਤਾ ਅਹ ਹੈਗੇ ਨੇ ਗੁਰਦੁਆਰਾ ਅਹ ਪੰਦਰਾਂ ਇੰਤਾ ਰਸਤਾ ਉੱਥੇ ਮਤਲਬ ਬਾਬਾ ਦੀਪ ਸਿੰਘ ਜੀ ਦਾ ਈ ਗੁਰਦੁਆਰਾ ਐ। ਉੱਥੇ ਹਰਏਕ ਕਰਦੇ ਨੇ ਹਮ, ਉੱਥੇ ਫੇਰ ਜਿੱਦਾਂ ਗਿਆਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਹੋ ਜਾਂਦੀ ਐ ਸਮਾਪਤੀ
ਹਮ-ਹਮ ਕਿੰਨੇ ਵਜੇ ਲੱਗਦਾ ਚੁਪਹਿਰੇ ਸਾਹਿਬ
ਗਿਆਰਾਂ ਵਜੇ ਲੱਗਦਾ। ਜਿੱਦਾਂ ਪੰਜ ਜਪੁਜੀ ਸਾਹਿਬ ਹੁੰਦੇ ਨੇ ਔਰ ਦੋ ਚੋਪਈ ਸਾਹਿਬ। ਬਾਅਦ ਚ ਫਿ ਅ ਇੱਕ ਘੰਟਾ ਜਿੱਦਾਂ ਰੋਟੀ ਪਾਣੀ ਦਾ, ਲੰਗਰ ਪਾਣੀ ਦਾ ਪ੍ਰੋਗਰਾਮ ਹੁੰਦਾ ਐ। ਬ੍ਰੇਕ ਹੁੰਦਾ ਬਾਅਦ ਚੱਲਦਾ ਹੈ, ਸੁਖਮਣੀ ਸਾਹਿਬ ਫਿਰ ਉਹਦੇ ਬਾਅਦ ਆਨੰਦ ਸਾਹਿਬ ਫਿਰ ਅਰਦਾਸ ਕਰਕੇ ਕਰਦੇ ਨੇ, ਫਿਰ ਉੱਥੇ ਜਦੋਂ ਸਮਾਪਤੀ ਹੋ ਜਾਂਦੀ ਹੈ ਨਾ
ਹਮ-ਹਮ
ਦੇਗ ਵੇਗ ਵੰਡ ਕੇ ਜਿੱਦਾਂ ਕਿਸੇ ਨੇ ਕੋਈ ਸ਼ਰਧਾ ਨਾਲ ਮਤਲਬ ਜਿੱਦਾਂ ਅਹ ਕੇਲੇ ਲਿਆਏ ਨੇ ਹੈਨਾ ਜੋ ਵੀ ਹੈ ਉਹ ਕਰਦੇ ਨੇ ਜਿੱਦਾਂ ਹੁਣ ਸ਼ਰਦਾਈ ਹੁੰਦੀ ਹੈ ਨਾ
ਹਾਂ-ਹਾਂ
ਡਰਾਈ ਫਰੂਟਸ ਦੀ ਸ਼ਰਦਾਈ ਬਣਾਉਂਦੇ ਨੇ
ਹਾਂਜੀ
ਉਹ ਵੰਡੀ ਜਾਂਦੇ ਜਿੱਦਾਂ ਉਹਦੇ ਵਿੱਚ ਕਾਜੂ ਬਦਾਮਾਂ ਮਸਾਲੇ ਜਿੱਦਾਂ ਅਹ- ਕੀ ਬੋਲਦੇਨੂੰ ਲੌਂਗ ਹੋ ਗਈ ਕਾਲੀ ਮਿਰਚ ਹੋ ਗਈ ਗੁਲਾਬ ਦੀ ਪੱਤੀਆਂ ਹੋ ਗਈ ਖੰਡ ਹੋ ਗਈ
ਹਮ-ਹਮ
ਇਹ ਸਾਰਾ ਮ ਮਤਲਬ ਕਿ ਵਧੀਆ ਇਹਦਾ ਜੂਸ ਬਣਾਉਂਦੇ ਨੇ ਦੂਧ ਚ ਉੱਥੇ ਸਾਰੇ ਸੰਗਤ ਨੂੰ ਵਡਾਉਂਦੇ ਨੇ ਉੱਥੇ ਦੁਧ
ਹੁਣ ਤਾਂ ਵੈਸੇ ਠੰਢ ਚੱਲ ਗਈ ਨਾ ਚੱਲ ਪਈ ਆ ਨਾ ਹੁਣ ਠੰਡ
ਠੰਡ ਤਾਂ ਇੱਥੇ ਮਹਾਰਾਸ਼ਟਰ ਪਾਸੇ ਹੈਗਾ ਉੱਥੇ ਤਾਂ ਪੰਜਾਬ ਚ ਹੁਣ ਤਾਂ ਗਰਮੀ ਹੈਗੀ ਬਹੁਤ
ਅੱਛਾ-ਅੱਛਾ-ਅੱਛਾ
ਹਮ ਚ
ਅੱਛਾ ਜੀ ਮੈਂ ਬੈਠੀ ਸੀ ਮੈਂ ਕਿਹਾ ਚਲੋ ਤੁਹਾਨੂੰ ਕਾਲ ਕਰ ਲਈ ਹੈ ਪਰ ਤੁਹਾਡਾ ਹੀ ਕਾਲ ਆ ਗਿਆ
ਅੱਛਾ
ਹਾਂਜੀ ਮੈਂ ਸੁਣਿਆ ਵਾ ਕਿ ਤੁਸੀਂ ਆਪਣਾ ਜਿਹੜਾ ਦੂਜਾ ਗਰੁੱਪ ਆ ਫੈਮਲੀ ਆ ਫਰੈਂਡਸ ਗਰੁੱਪ ਉਹਦੇ ਚ ਕੋਈ ਜੇਨਟਸ ਵੀ ਇਹ ਨੇ ਐਡ ਤਾਂ ਇਹਨਾਂ ਨਾਲ ਥੋੜ੍ਹੀ ਆਪਾਂ ਕੁਛ ਗੱਲ ਕਰਨੀ ਹੁੰਦੀ ਹੈ
ਹਾਂਜੀ ਮੈਂ ਦੇਖਾ ਪਹਿਲੀ ਤਾਂ ਮੈਂ ਕੰਫਰਟੇਬਲ ਨਹੀਂ ਹੈਗੀ ਹੈਨਾ
ਹਾਂਜੀ-ਹਾਂਜੀ
ਮੈਂ ਕਿਉਂਕਿ ਮੈਰਿਡ ਆ ਸਾਰਿਆਂ ਦੇ ਵੱਖਰੇ-ਵੱਖਰੇ ਸੁਭਾਅ ਹੁੰਦੇ ਨੇ
ਬਿਲਕੁਲ-ਬਿਲਕੁਲ-ਬਿਲਕੁਲ
ਕਿਸੇ ਦਾ ਗੁੱਸਾ ਵਾਲਾਉੁੰਦਾ ਕਿਸੇ ਦਾ ਫਰੀਡਮ ਆਉਂਦਾ ਮੇਰਾ ਬੰਦਾ ਮੇ ਕੱਲ ਠੀਕ ਵਧੀਆ ਹੈ ਉਹਨੂੰ ਨਹੀਂ ਪਤਾ ਆਪਾਂ ਉਹਨਾਂ ਦੇ ਆਗੇ ਨਹੀਂ ਜਾਣਾ
ਹਾਂ ਉਹਨਾਂ ਨੂੰ ਕਿਹਾ ਹੋਣਾ ਨਾ ਫੇਰ
ਨਹੀਂ ਕਿਹਾ ਤਾਂ ਨਹੀਂ ਹੈਗਾ ਕਿਹਾ ਤਾਂ ਨਹੀਂ ਹੈਗਾ ਪਰ ਆਪਾਂ ਨੂੰ ਵੀ ਖੁੱਦ ਸਮਝ ਹੈ ਨਾ ਮੇਰਾ ਬੰਦਾ ਗੱਲ ਕਰਦਾ ਸੀ ਤੇ ਕੋਈ ਲੇਡੀਜ਼ ਗੱਲ ਹੀ ਨਹੀਂ ਕਰਦੀ ਸੀ ਸਿੱਧੀ ਜੀ ਕਿਉਂਕਿ ਉਹਨਾਂ ਨੇ ਕਿਹਾ ਦੋ ਤਿੰਨ ਜਣਾ ਨੇ ਮੈਨੂੰ ਕਾਲ ਮੈਂ ਕੀਤਾ ਸੀ ਕਿਸੇ ਨੂੰ ਤ ਉਹਨਾਂ ਨੇ ਅਹ ਮਤਲਬ ਨਹੀਂ ਅ ਜਵਾਬ ਦਿੱਤਾ ਮੈਂ ਨਹੀਂ ਚੱਕਣਾ ਫੋਨ ਤੇ ਮੈਨੇ ਆਹ ਗੱਲ ਹਾਂ ਵੱਡੀ ਦੀਦੀ ਨੂ ਤੁਥਹਾਡੇ ਦੱਸਿਆ ਨੀ ਮੈਂ ਗੱਲ ਆ
ਹਮ-ਹਮ
ਤਾਂ ਫੇਿਰ ਮੈਂ ਚੱਲ ਕੋਈ ਗੱਲ ਨੀ ਫ ਮੈਂ ਉਹਨਾਂ ਦੀ ਆਏ ਜੜੀ ਆਪ ਚਲਾਉਣ ਦੀ ਪਈ ਆਪ ਮਤਲਬ ਹੁਣ ਲੇਡੀਜ਼ ਨਾਲ ਗਾਲ ਕਰਦੇ ਗਏ ਨੇ ਹੈਨਾ
ਹਮ
ਹਮ ਫੇਰ ਤਾਂ ਦੇਖੋ ਮੈਂ ਚਲੋ ਉਹ ਗੁੱਸੇ ਚ ਨਹੀਂ ਸੀ ਓਦਾਂ ਦੇ ਪਰ ਮੈਨੇ ਚੱਲ ਕੋਈ ਕੰਫਰਟੇਬਲ ਨਹੀਂ ਹੁੰਦਾ ਨਹੀਂ ਕਰਦੇ
ਨਹੀਂ ਆਪਣੀ ਜੀ ਦੀ ਉਹਦੀ ਮਰਜ਼ ਹੁੰਦੀ ਹਾਂ ਸਹੀ ਹੈ ਤੁਹਾਨੂੰ ਕੋਈ ਫੋਰਸ ਨਹੀਂ ਕਰਦਾ ਹੈ
ਮੈਂ ਇੱਕ ਦੋ ਦਿਨ ਪਹਿਲੇ ਵੀ ਮੈਨੂੰ ਪਤਾ ਲੱਗਿਆ ਕਿ ਬੰਦੇ ਆ ਗਏ ਹੈਨਾ ਫੈਮਲੀ ਚ ਮਤਲਬ ਅਨ ਮਤਲਬ ਜਾਂਦੇ ਫੈਮਿਲੀ ਦੂਰ ਤੇ ਹੀ ਫੈਮਿਲੀ ਦੇ ਸੀਗੀ ਬੰਦੇ ਉਹ ਪਰ ਨਹੀਂ ਆਪਾਂ ਕਦੇ ਗੱਲ ਆਪਾਂ ਕਿਉ ਕਰਨਾ ਹੈ ਨਾ ਮੈਂ ਉਸ ਟਾਈਮ ਮੈਂ ਮੈਂ ਇਕੱਲਾ ਫੀਮੇਲ ਹੈਗੇ ਨਾ ਮੈਂਨੂੰ ਗੱਲ ਕਰੋ। ਕਿਉਂਕਿ ਮੈਂ ਤੁਹਾਨੂੰ ਜਾਣਦੀ ਨੀ ਬੰਦਿਆਂ ਨੂੰ ਤੁਸੀਂ ਨਾ ਕਰੋ ਮੈਂ ਪਹਿਲੇ ਹੀ ਸੀ।
ਹਾਂਜੀ।
ਆਪਾਂ ਇਹ ਤਾਂ ਨਹੀਂ ਬੋਲ ਸਕਦੇ ਪਰ ਆਪਾਂ ਅਣਜਾਣ ਬੰਦਿਆਂ ਤੋਂ ਗੱਲ ਕਰਨਾ
ਹਾਂ ਹਾਂ ਸਹੀ ਆ ਸਹੀ।
ਹਮ ਮੈਂ ਫਿਰ ਬਾਕੀ ਬੋਲਣ ਵਾਲੀ ਹੈਗੀ ਕੰਮ ਇੱਕ ਪਾਸੇ ਆਉਂਦਾ ਆਪਣੇ ਘਰ ਦਾ ਹੀ ਇੱਕ ਸਿਸਟਮ ਹੁੰਦਾ ਨਾ ਜੋ ਉਹ ਇੱਕ ਪਾਸੇ ਆਉਂਦਾ। ਇਹ ਤੁਹਾਡੇ ਕੋਲ ਜੋ ਵੀ ਹੈ ਥੋੜੇ ਨਾਲ ਆਪਾਂ ਆਪਣਾ ਘਰ ਥੋੜ੍ਹੀ ਖ਼ਰਾਬ ਕਰਨਾ।
ਸਹੀ ਗੱਲ ਸਹੀ ਹਾਂ ਹਾਂ। ਨਹੀਂ ਸਹੀ ਗੱਲ ਆ ਨਾ ਤੁਹਨੂੰ
ਹਮ ਬਾਕੀ ਕੁਛ ਨੀ ਬਸ ਕਿਹਾ। ਮੈਂ ਜਿੱਦਾਂ ਵੱਡੀ ਸਿਸਟਰ ਨੂੰ ਵੀ ਕਿਹਾ। ਕਿ ਬਾਈ ਕਮਫਰਟੇਬਲ ਨਹੀਂ ਆ।
ਹਮ ਹਮ ਸਹੀ ਗੱਲ ਆ।
ਬਸ ਉਹ ਕੀ ਬਣਾਇਆ ਸੀ ਅੱਜ ਖਾਣ ਪੀਣ ਚ
ਚ ਭਰਤਾ ਬਣਾਇਆ ਸੀ ਪਰ ਭਰਤਾ ਬਣਾਉਣ ਲੱਗ ਗਿਆ ਉਹਦੇ ਨਾ ਸਬਜ਼ੀ ਚ ਥੋੜੇ ਜਿਹੇ ਕੀੜੇ ਦਿਖ ਗਏ ਮੈਂ ਤਾਂ ਫਿਰ ਸਾਰੇ ਹੀ ਸਿੱਟੇ। ਸਾਰੇ ਸੁਟ ਕੇ ਫਿਰ ਦੂਜੀ ਸਬਜ਼ੀ ਬਣਾਈ ਥੋੜੀ ਜਿਹੀ ਆਲੂ ਦੀ ਸੁੱਕੀ ਬਣਾ ਲਈ ਫਟਾਫਟ ਫੇਿਰ ਉਹਦੇ ਚ ਟੈਮ ਪਾਸ ਹੋਊਗਾ ਹੈਂ,
ਕਿਹੜੇ ਕਿ ਅ ਸਬਜ਼ੀ ਚ ਅ ਸੀਂ ਕਿਹੜੇ
ਉਹੀ ਪਰਤੇ ਚ ਹੁੰਦੇ ਆ ਨਾ
ਅੱਛਾ ਹਾਂ ਉਹ ਤਾਂ ਬੜਾ ਭੇੜਾ ਕੀ ਕਰੇ ਹੁਣ। ਉਹਨੂੰ ਪਤਾ ਉਹਨੂੰ ਚੰਗੀ ਤਰ੍ਹਾਂ ਦੇਖ ਲਿਆਓ ਕਿਥਤੇ ਕਾਣਾ ਕੂਣਾ ਹੁੰਦਾ ਹੈ ਨਾ ਫੇਿਰ ਉਹਦੇ ਫਿਰ ਹੁੰਦੇ ਹੀ ਹੁੰਦੇ ਨੇ
ਨਹੀਂ ਉਹ ਨਾ ਅੰਦਰੋਂ ਵਧ
ਹਮ ਅੱਛਾ।
ਜਦੋਂ ਦੇਖਿਆ ਉਦੋਂ ਮੈਂ ਤੇ ਜਦੋਂ ਮੈਂ ਉਹਨੂੰ ਦੇਖਣ ਲੱਗ ਗਈ ਭੁੰਨ ਕੇ ਤਾਂ ਉਹਦੇ ਚ ਨਾ ਕੀੜੇ ਜਿ ਇਲਾਈ ਉਂਗੂ ਲੱਗਿਆ ਭਾਵਾਂ ਬੈਂਗਣ ਹੀ ਹੋਵੇ ਪਰ ਮੈਂ ਕਿਹਾ ਕੀੜਾ ਪ ਲੱਗਦਾ ਕੀੜੇ ਨੂੰ ਉਹਨੂੰ ਪੂੰਛ ਛੇ ਪੂੰਛ ਵੀ ਸੀਗੀ ਮੈਂ ਕਿਹਾ ਹੰਡਰਡ ਪਰਸੈਂਟ ਕੀੜਾ ਪਰ ਮੈਂ ਇਹਨੂੰ ਚੰਗੀ ਤਰ੍ਹਾਂ ਦੇਖਿਆ ਫਿਰ ਸਾਰੇ ਚੱਕ ਕੇ ਸਿੱਟੇ,
ਸੀ, ਸੀ, ਸੀ ਤਾਂ ਉਹ ਕੀ ਕਰਾ ਕਰੋ ਜੋ ਵੱਡੇ, ਵੱਡੇ ਤਾਂ ਉਹ ਆਉਂਦੇ ਨਾ ਉਹਨੂੰ ਮਤਲਬ ਚਾਰ ਪੰਜ ਹਿੱਸੇ ਏਦਾਂ ਕਰਕੇ ਨਾ ਦੇਖਣਾ ਚੇਕ ਕਰਨਾ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਫਿਰ ਉਹਨੂੰ ਨਾ ਤਵੇ ਤੇ ਥੋੜਾ ਤੇਲ ਪਾ ਕੇ ਉਹਨੂੰ ਭੁੰਨ ਲੋੋ ਮਤਲਬ ਫਰਾਏ ਜਾ ਕਰਲੋ ਉਹਦਾ ਵੀ ਪਰਤਾ ਵਧੀਆ ਬਣਦਾ।
ਹੁ
ਹੁ
ਹੁ
ਭਰਤਾ ਵਧੀਆ ਬਣਦਾ ਉਹਦੇ ਨਾਲ, ਮਤਲਬ ਆਪਾਂ ਨੂੰ ਕਿੱਦਾਂ ਆਪਾਂ ਸਾਬਤ ਰੱਖਦੇ ਨੇ
ਕਿਹੜੇ ਉਹ ਇਹ ਵਧੀਆ ਹੁੰਦੇ ਨੇ ਕਿਹੜੇ ਆਪਣੇ ਇਹ, ਕੀ ਕਹਿੰਦੇ ਉਹਨੂੰ ਬੈਂਗਣ ਉਹ ਪਰਪਲ ਕਲਰ ਵਾਲੇ
ਹਾਂਜੀ, ਹਾਂਜੀ ਵੱਡੇ ਬੈਂਗਣ ਹੁੰਦੇ ਨੇ ਭਰਥੇ ਵਾਲੇ ਕਹਿੰਦੇ ਨੇ ਹਾਂ ਸਵਾਦ ਤਾਂ ਬੜੇ ਲੱਗਦੇ ਨੇ ਜਦੋਂ ਦਾ ਨਾ ਦਿਮਾਗ ਖਰਾਬ ਹੁੰਦਾ ਫਿਰ
ਫੇਰ ਭਰਥਾ ਖਾਣ ਨੂੰ ਦਿਲ ਵੀ ਕਰਦਾ, ਇੰਨੇ ਲਦੇ ਹਮ ਹ
ਅਸੀ ਤਾ ਅੱਜ ਚਿੱਟੇ ਛੋਲੇ ਦੀ ਸਬਜ਼ੀ ਬਣਾਈ ਸੀ ਚੌਲ ਬਣਾਏ ਸੀ ਉਈ ਖਾਧੇ ਨੇ
ਹਮ, ਹਮ, ਹਮ
ਹੂੰ
ਕੀ ਬਣਾਇਆ ਸੀ ਕਹਿੰਦੇ
ਚਿੱਟੇ ਛੋਲੇ
ਅੱਛਾ, ਅੱਛਾ ਚਿੱਟੇ ਛੋਲੇ
ਹਾਂਜੀ ਹਾਂਜੀ ਚੌਲ ਬਣਾਈ ਸੀ ਦੁਪਹਿਰੇ ਬਣਾਈ ਸੀ ਫਿਰ ਬੱਚ ਗਈ ਤੁਹਾਨੂੰ ਪਤਾ ਫਿਰ ਬੱਚੇ ਹੋਏ ਆਪਾਂ ਥੋੜ੍ਹੀ ਫੇਕਣਾ ਸੁਟਣਾ ਬਸ ਚੌਲ ਬਣਾ ਤੇ ਉਹੀ ਸਰ ਲਿੱਤਾ ਰਾਤ ਵਿੱਚ ਵੀ ਹਲਕਾ ਹੀ ਖਾਣਾ ਚਾਈਦਾ
ਹੂੰ
ਹੋਰ
ਬਸ ਵਧੀਆ
ਦੀਦੀ ਨਾਲ ਨੀਦੇ ਕੁਡੇ
ਹਾਂ ਹੁੰਦੀ ਏ ਨਾ ਮੇਰੀ ਗੱਲ
ਨਾ -ਨਾ ਨਾਲ ਰਹਿੰਦੇ ਕਿ ਹੁਣ ਆਪਣਾ ਰਹਿਣ ਲੱਗ ਗਏ ਅਪਨਾ ਸਸੁਰਾਲ ਚ
ਨਹੀ ਉੱਥੇ ਈ ਉੱਥੇ ਆਪਣੇ ਘਰ ਉੱਥੇ ਰਹਿੰਦੇ, ਆਪਦੇ ਕੋਲ ਹਾਂਜੀ
ਕਦੋਂ ਚਲੇ ਗਏ
ਹ, ਹਾਂਜੀ
ਕਦੋਂ ਚਲੇ ਗਏ
ਉ ਤਾਂ ਕਦੋਂ, ਉਨਾਂ ਨੂੰ ਹੋ ਗਿਆ ਤੇ ਟਾਈਮ ਬਹੁਤ ਟਾਈਮ ਹੋ ਗਿਆ
ਅੱਛਾ, ਪਤਾ ਈ ਨੀ ਲਗਦਾ
ਹਾਂ, ਹਾਂ ਗਲੀ ਕਰ
ਅੱਛਾ, ਚਲੋ ਵਧੀਆ ਏ ਨਾ ਆਪਣੇ- ਆਪਣੇ ਘਰ ਚ ਠੀਕ ਆ ਨਾ
ਹਾਂ, ਹਾਂ ਵਧੀਆ
ਸਈ ਗੱਲ ਏ, ਬਸ ਵਧੀਆ ਜੀ
ਅੱਛਾ
ਤੁਸੀਂ ਦੱਸੋ ਆਪਣਾ, ਮੰਮੀ ਠੀਕ ਏ ਹੁਣ ਚਾਹ ਪਿਲਾਤੀ ਮੰਮਾ ਨੂੰ ਲੋਗ ਵਾਲੀ ਲੋਗ ਵਾਲੀ ਚਾਹ ਪਿਲਾਤੀ ਸੀ ਮੰਮਾ ਨੂੰ
ਨਈ ਹਜੇ ਨੀ, ਨੌ ਅਲੀ ਨੀ ਸੀਗੀ ਉ ਸੱਤ ਤੁਹਾਨੂੰ ਦੱਸਦੀ ਆ ਸਾਡੇ ਸਵਾ ਸੱਤ ਵਾਲੀ ਚਾਹ ਸੀ
ਅੱਛਾ, ਨਾ -ਨਾ ਮੈਂ ਲੌਂਗ ਵਾਲੀ ਕਹਿ ਰਹੀ ਲੌਂਗ ਵਾਲੀ ਚਾਹ ਲੌਂਗ ਵਾਲੀ ਚਾਰ ਲੌਗ ਪਾ ਕੇ
ਬਣਾ ਲਈ ਅੱਜ ਬਣਾਈ ਸੀਗੀ ਸ਼ਾਮ ਨੂੰ ਤੋ ਉਦੋਂ ਲੋਂਂਗ ਲੁੰਗ ਪਾ ਕੇ ਬਣਾਈ ਸੀ ਸੌਂਫ, ਲੋਂਗ, ਇਲਾਇਚੀ
ਅੱਛਾ
ਹਾਂਜੀ
ਹੋਰ ਹੋਰ ਦੱਸੋ ਬਈ, ਮੈਂ ਤੇ ਅੱਜ ਜਾ ਅਸੀ ਤਾਂ ਬਸ ਜ਼ਿਆਦਾ ਗੱਲਾਂ ਨੀ ਹਾਂ ਹਾਜਾੜ ਬੜੀ ਦਰਦ ਹੋਈ ਜਾ ਰੀ ਮੇਰੀ
ਫਿਰ ਇਕ ਕੰਮ ਕਰੋ ਨਾ ਉਹਨੂੰ ਫਿਟਕੜੀ ਜਿਹੜੀ ਹੁੰਦੀ ਹੈ ਨਾ ਵਾਈਟ ਕਲਰ ਦੀ ਪਾਣੀ 'ਚ ਉਬਾਲ ਕੇ ਲੌਂਗ ਸੁਟ ਕੇ ਉਹਨੂੰ ਉਬਾਲ ਲਓ ਚੰਗੀ ਤਰਾ ਪਾਣੀ ਜਿਥੇ ਤੁਹਾਡਾ ਦੰਦ ਦੁਖਦਾ ਤੇ ਉਥੇ ਦੋ ਮਿੰਟ ਲਾ ਕੇ ਰੱਖ-
ਨਾ ਮੈਂ ਹੁਣ ਆ- ਲਸਣ ਮੈਂ ਮੋਬਾਈਲ ਚ ਦੇਖ, ਏ ਆਈ ਨੂੰ ਪੁਛਿਆ ਮੈੰ
ਫਿਟਕਰੀ ਦਾ ਨਾ ਕਦੇ ਵੀ ਇਨਫੈਕਸ਼ਨ ਨਹੀ ਹੁੰਦਾ ਬਹੁਤ ਵਧੀਆ ਚੀਜ ਆ ਕਰਕੇ ਦੇਖਿਓ
ਕੀਤਾ ਮੈਂ ਵਾਰਮ ਮਤਲਬ ਵਾਟਰ ਨਾਲ ਔਰ ਬਾਕੀ ਮੈਂ ਏਦਾਂ ਦੇਖਿਆ ਲਸਣ ਨੂੰ ਚੰਗੀ ਤਰ੍ਹਾਂ ਕੁਟ ਕੇ ਨਾ ਉਹਦੇ ਥੋੜਾ ਜਿਹਾ ਲੂਨ ਪਾ ਲਉ ਕਾਲਾ ਔਰ ਉਹ ਦੰਦ ਚ ਏਦਾਂ ਦਬਾਓ, ਉਹਦੇ ਨਾਲ ਦੇਖੋ ਫ਼ਰਕ ਬਹੁਤ ਪੈਦਾ
ਹੂੰ- ਹੂੰ ਸਹੀ ਹੈ।
ਚਲੋ ਠੀਕ ਹੈ ਜੀ, ਕਾਕਾ ਮੇਰਾ- ਬੁਲਾ ਰਿਹਾ ਮੈਨੂੰ ਜਾਂ ਫਿਰ ਆਪਾ ਕਾਕਾ ਮੰਮਾ- ਮੰਮਾ ਕਰ ਰਿਹਾ ਮੇਰਾ ਮ
ਚਲੋ, ਚਲੋ ਠੀਕ ਹੈ। ਹਾਂਜੀ ਜੀ ਠੀਕ ਰੱਖਾਂ ਜੀ ਹਾਂਜੀ ਓਕੇ- ਓਕੇ ਕਰਾਂਗੇ ਬਾਅਦ 'ਚ ਠੀਕ ਹੈ। ਹਾਂ -ਹਾਂ। ਥੋੜੇ ਟਾਈਮ ਨੂੰ ਕਰਾਂ
ਸਤ ਓਕੇ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ-
ਹਮ
ਤਾਲ ਤ ਤ